ਹੈਲੋ, ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਦੀਦੀ ਕਿਵੇਂ ਹੋ ਤੁਸੀਂ
ਵਧੀਆ ਤੁਸੀਂ ਸੁਣਾਓ ਕੀ ਕਰਦੇ।
ਹਾਂਜੀ ਠੀਕ-ਠਾਕ ਬਸ।
ਕੀ ਬਣਾਇਆ ਅੱਜ ਬੱਚਿਆਂ ਦੀ ਡਿਮਾਂਡ ਮੈਂ ਵੀ ਅੱਛਾ ਆਓ ਤੁਂ ਤੇ ਮਾਸਟਰ ਹੋਣਾ ਫਿਰ ਮੈਂ ਤਹੀ ਮੈਂ ਵੀ ਤੁਹਾਨੂੰ ਫੋਨ ਲਗਾਇਆ ਮੈਂ। ਅੱਛਾ ਮੈਂ ਵੀ ਪੁੱਛਾਂ ਤੁਹਾਡੇ ਤੋਂ ਕੁਝ ਰੈਸਿਪੀ।
ਨਹੀਂ ਨਹੀਂ ਮਾਸਟਰ ਤਾਂ ਕਦੇ ਹੁਣ ਪਤਾ ਕੀ ਗੱਲ ਹੈ ਹੁਣ।
ਹਾਂਜੀ ਦੋ ਸੈਕਿੰਡ ਅਰੇ ਮੈਂ ਮੈਂ ਵੀ ਬਥੇਰਾ ਦੇਖਦੀ ਆਂ। ਪਰ ਮੈਂ ਮੰਨੋਗੇ। ਫੇਰ ਬੈਠ ਜਾਂਦੀਆਂ ਕੁਛ ਬਣਾਦੀ ਨੀ ਫਿਰ ਸੋਚਦੀ ਆਂ ਬਜਾਰੋ ਹੀ ਲਿਆ ਵਾਂ ਪਰ ਮੇਰੇ ਬੱਚੇ ਕਹਿੰਦੇ ਕਿ ਘਰ ਤੂੰ ਵੀ ਕਦੀ ਘਰ ਬਣਾ। ਕੁਛ। ਮੈਂ ਕਿਹਾ ਚਲੋ ਮੈਂ ਪੁੱਛਦੀ ਹਾਂ ਤੁਹਾਡੇ। ਉਫ।
ਪਤਾ ਕੀ ਹੈ ਬਾਜ਼ਾਰ ਤੋਂ ਆਪਾਂ ਲੈ ਕੇ ਆਉਦੇ ਹਾਂ ਨਾ ਬਾਜ਼ਾਰ ਦਾ ਫੇਰ ਐਂ ਹੋ ਜਾਂਦਾ ਵੀ ਬਹੁਤ ਮਹਿੰਗਾ ਪੈ ਜਾਂਦਾ ਹਨਾ ਸਾਨੂੰ ਫੇਰ ਉਹ ਪੇਟ ਵੀ ਨੀ ਭਰਦਾ ਉਹਦੇ ਨਾਲ ਬੱਚਿਆਂ ਦਾ ਮਨ ਵੀ ਨੀ ਭਰਦਾ ਹੈਗਾ ਨਾ ਪੇਟ। ਨਾ ਪੇਟ ਭਰਦਾ ਨ ਮਨ ਭਰਦਾ ਏ ਠੀਕ ਹੈ ਹੋਰ ਫੇਰ ਅਗਲੇ ਨੇ ਪਤਾ ਨੀ। ਕਿਵੇਂ ਬੰਦੇ ਬੰਦਾ ਆਪਾਂ ਕੋਈ ਪਾਣੀ ਯੂ
ਬਿਲਕੁਲ ਬਿਲਕੁਲ ਹਮ ਬਿਲਕੁਲ ਬਿਲਕੁਲ ਹਾਂਜੀ ਓਹੀ ਤਾਂ ਨਾ ਫੇਰ ਮੇਰੇ ਬੇਟਾ ਵੀ ਉਹੀ ਕਹਿੰਦੇ ਹਸਬੈਂਡ ਤੇ ਉਹ ਵੀ ਤੂੰ ਕਦੀ ਘਰ ਬਣਾ ਦਹੀਂ ਭਲ
ਹਾਂ ਨਹੀਂ ਸਾਨੂੰ ਤਾਂ ਪਸੰਦ ਹੀ ਨੀ ਗੰਦਗੀ ਦਾ ਵੀ ਬਾਹਰ।
ਤੇ ਨਾ ਤੇ ਬੜੇ ਵਧੀਆ ਲੱਗੇ ਸੀ ਮੈਂ ਕਿਹਾ ਸਗੋਂ ਮੈਂ ਪੁੱਛਦੀ ਹਾਂ ਵੀ ਤੁਸੀਂ ਕਿਵੇਂ ਬਣਾਉਂਦੇ ਹੋ। ਹ ਹ ਮ ਹੁਣ ਮੈਨੂੰ ਦੱਸਿਓ ਜੇ ਫਰੀ ਹੈਗੀ ਉਹ ਤਾਂ ਮੈਨੂੰ ਦੱਸੋ।
ਨਹੀਂ ਨਹੀਂ ਫਰੀ ਦੀ ਤਾਂ ਕੀ ਗੱਲ ਹੈ। ਫਰੀ ਹੈ ਜਦੋਂ ਮਰਜੀ ਕਾਲ ਕਰੋ ਜਦੋਂ। ਹਸਬੈਂਡ ਤੇ ਬੱਚੇ ਚਲੇ ਜਾਂਦੇ ਆ ਮਤਲਬ ਬੱਚੇ ਸਕੂਲ ਚਲੇ ਗਏ ਹਸਬੈਂਡ ਆਫਿਸ ਚਲੇ ਗਏ। ਉਹ ਤੋਂ ਬਾਅਦ ਤਾਂ ਫ ਦੇਖੋ ਟਾਈਮ ਹੀ ਟਾਈਮ ਹੁੰਦਾ। ਕੰਮ ਨਿਪਟਾ ਲੋ ਤੇ ਆਪਾਂ ਦਸ ਵਜੇ ਤੱਕ ਫਰੀ ਹੋ ਜਾਂਦੇ ਹਾਂ ਕੰਮ ਕਰਕੇ ਫੇਰ ਤਿੰਨ ਘੰਟੇ ਹੁੰਦੇ ਆ ਸਾਡੇ ਕੋਲ ਹਾਂ ਥੋੜਾ ਰੈਸਟ ਵੀ ਹੋ ਜਾਂਦਾ ਆਪਣਾ ਥੋੜਾ ਕੁੱਛ ਕੰਮ ਕਰਨਾ ਹੁੰਦਾ।
ਬਿਲਕੁਲ ਬਿਲਕੁਲ ਬਿਲਕੁਲ ਮੈਂ ਕਿਹਾ ਚਲੋ ਮੈਂ ਤੁਹਾਡੇ ਤਾਹਿ ਪੁੱਛਿਆ ਮੈਂ। ਮੈਂ ਚਲੋ ਪੁੱਛਦੀ ਹਾਂ। ਵੀ ਦਹੀਂ ਪੱਲੇ ਕਿਵੇਂ ਬਣਾਉਣੇ ਥੋੜੇ ਮੈਨੂੰ। ਟਫ਼ ਲੱਗ ਰਹੇ ਆ।
ਅੱਛਾ ਜੀ ਨਹੀਂ ਨਹੀਂ ਉਹ ਤਾਂ ਮੈਂ ਵੀ ਨਾ ਕਿਸ ਤੋਂ ਸਿੱਖੇ ਸੀ ਮੇਰੇ ਆਂਟੀ ਸੀ ਗੇ ਇਹ ਮੈਂ ਯੂਟਿਊਬ ਤੋਂ ਨੀ ਦੇਖੇ ਹੈਗੇ ਉਹ ਬਣਾਦੇ ਹੁੰਦੇ ਸੀ ਗੇ ਫੇਰ ਉਹਨਾ ਤੋਂ ਦੇਖੇ ਮੈਨੂੰ ਮਤਲਬ ਜਦੋਂ ਅਸੀਂ ਖਾੇ ਸਾਨੂੰ ਬਹੁਤ ਵਧੀਆ ਲੱਗੇ ਬਾਜ਼ਾਰ ਨਾਲੋਂ ਜ਼ਿਆਦਾ ਵਧੀਆ ਲੱਗੇ ਹਾਂਜੀ ਬਸ ਫਿਰ। ਦਿਨ ਤੋਂ ਬਾਅਦ ਤਾਂ ਹੁਣ ਫੇਰ ਅਸੀਂ ਘਰ ਹੀ ਬਣਾਉਣੇ ਸ਼ੁਰੂ ਕਰਤੇ ਅਸੀਂ ਹੁਣ ਮਾਰਕੀਟ ਤੋਂ ਨੀ ਕਦੇ ਲੈ ਕੇਦੇ ਨਾ ਸਾਨੂੰ ਵਧੀਆ ਲੱਗਦੇ ਆ ਹਮ ਠੀਕ ਹੈ ਪਹਿਲਾਂ ਮੈਂ ਤੁਹਾਨੂੰ ਦੱਸਦੀ ਭੱਲਿਆਂ ਬਾਰੇ ਹਨਾ ਭੱਲੇ ਆਪਾਂ ਕਿਵੇਂ ਤਿਆਰ ਕਰਨੇ ਆ ਪੱਲਿਆਂ ਦੇ ਲਈ ਮਤਲਬ ਜਿੰਨਾ ਤੁਸੀਂ ਤੇ ਧੂਮੀ ਦਾਲ ਪਾਂਨੇ ਹ ਅਸੀ ਵਿੱਚ ਇੱਕ ਸਪੈਸ਼ਲ ਇੰਗ੍ਰਰੀਡੀਅਂਟ ਹੋ ਗਿਆ ਅਲੱਗ ਤੋਂ ਜਿਹੜੀ ਧੂਮੀ ਦਾਲ ਹੁੰਦੀ ਹੈ ਨਹੀਂ ਨਹੀਂ ਉਹ ਤਾਂ ਧੂਮੀ ਦਾਲ ਜਿਹੜੀ ਪੀਲੇ ਰੰਗ ਵਾਲੀ ਧੂਮੀ ਦਾਲ ਹੁੰ ਬੀਆ
ਅ ਅੱਛਾ ਅੱਛਾ ਮੂੰਗੀ ਦੀ ਓਕੇ ਓਕੇ ਓਕੇ
ਮੂੰਗੀ ਧੁਲੀ ਹਾਂ ਮੂੰਗੀ ਧੁਲੀ ਹਾਂ ਅਸੀਂ ਸਿੱਧਾ ਹੀ ਧੋਵੀਂ ਦ ਮੂੰਗੀ ਧਲੀ ਧੁਲੀਦਾਲ ਹੁੰਦੀ ਆ ਨਾ ਉਹ ਮਤਲਬ ਇੱਕ ਕੌਲੀ ਮੈਂ ਉਹ ਲੈ ਲੈਂਦੀ ਹਾਂ ਛੋਟੀ ਕੌਲੀ ਲੈਦੀ ਹੁੰਦੀ ਆ ਤੇ ਇੱਕ ਛੋਟੀ ਹੀ ਮੈਂ ਲੈ ਲੈਂਦੀ ਹਾਂ ਉਹਦੀ ਜਿਹੜੀ ਆਪਣੀ ਮਾਂ ਦੀ ਦਾਲ ਹੁੰਦੀ ਦਲੀੀ ਹੋਈ ਉਹ ਹੁੰਦੀ ਹੈ ਜੁਵਾਈਟ ਵਾਲੀ ਉਹ ਚਿੱਟੀ ਦਾਲ ਹੁੰਦੀ ਆ ਉਹ ਹਾਂ ਉਹ ਲੈ ਲੈਂਦੇ ਤੇ ਇੱਕ ਮੁੱਗੀ ਤੁਲੀ ਤੇ ਇੱਕ ਮਾਂ ਧੂਲੀ ਦੋਨੋ ਦਾਲ ਬਰਾਬਰ ਮਾਤਰਾ ਚ ਲੈਣੀ ਹੈ ਜਿਵੇਂ ਹਾਂਜੀ ਮਿਕਸ ਕਰਕੇ ਕਰਦੇ ਦੋਨੋ ਮਤਲਬ ਬਰਾਬਰ ਲੈ ਲਈਏ ਫੇਿਰ ਉਹਨਾਂ ਨੂੰ ਜਿ ਤਾਂ ਸਰਦੀ ਹੈ ਸਰਦੀ ਚ ਤਾਂ ਅਸੀਂ ਰਾਤ ਨੂੰ ਭਿਓ ਕੇ ਰੱਖ ਰੱਖ ਦਿੰਦੇ ਆ ਜੇ ਗਰਮੀ ਚ ਬਣਾਉਣੇ ਨੇ ਗਰਮੀ ਚ ਫੇਿਰ ਤਿੰਨ ਚਾਰ ਘੰਟੇ ਪਹਿਲਾਂ ਜਿਵੇਂ ਜੇ ਸਵੇਰੇ ਸਪੋਜ ਕਰੋ ਵੀ ਪੰਜ ਵਜੇ ਉੱਠੇ ਤਾਂ ਪੰਜ ਵਜੇ ਭਿਓਤੀ ਜਦੋਂ ਸਕੂਲ ਚਲੇ ਗਏ ਬੱਚੇ ਨੌ ਕੁ ਵਜੇ ਤੱਕ ਜਾਂ ਸਾਢੇ ਕੁ ਅੱਠ ਵਜੇ ਤੱਕ ਬਣਾਉਣ ਲੱਗੇ ਫਿਰ ਭੱਲੇ ਸਭ ਨੂੰ ਭੇਜ ਭੂਜ ਕੇ ਹਨਾ ਹਾਂ ਫੇਰ ਉਹ ਦੋ ਤਿੰਨ ਚਾਰ ਘੰਟੇ ਲਈ ਭਿਉਂਦੇ ਹੁੰਦੇ ਆ ਜੇ ਗਰਮੀ ਹੈ ਗਰਮੀ ਜਲਦੀ ਉਹ ਉ ਫਣ ਜ ਹੈ ਨਾ ਫਿਰ ਦਾਲ ਹਮ ਬਸ ਫੇਿਰ ਉਹਨੂੰ ਭਿਉ ਕੇ ਰੱਖ ਲਿਆ ਭਿਉ ਕੇ ਰੱਖਣ ਤੋਂ ਬਾਅਦ ਚੋਂ ਫੇਿਰ ਮਤਲਬ ਉਹਨੂੰ ਉਹਦਾ ਪਾਣੀ ਸਾਰ ਚੋੜ ਦ ਉਹਨੂੰ ਇੱਕ ਦੋ ਪਾਣੀ ਵਿੱਚ ਧੋ ਲੈਂਦੇ ਆ ਹੋਰ ਕੱਢ ਦਿੰਦੇ ਆ ਠੀਕ ਹੈ ਪਾਣੀ ਨੀ ਮਤਲਬ ਉਹਦੇ ਵਿੱਚ ਰੱਖਣਾ ਫੇਰ ਉਹਨੂੰ ਏਕ ਦੋ ਪਾਨੀ ਵਿਚ ਧੋ ਲੈਣੇ ਆ ਹੋਰ ਕਡ ਲੈਂਦੇ ਆ। ਪਾਨੀ ਨਹੀਂ ਰੱਖਣਾ ਮਿਕਸੀ ਦੇ ਜਾਰ ਵਿੱਚ ਪਾ ਕੇ ਉਹਦਾ ਪੇਸਟ ਬਣਾ ਲੈਂਦੇ ਆ ਪੇਸਟ ਬਹੁਤ ਜਿਆਦਾ ਪੇਸਟ ਨੀ ਬਣਾਉਣਾ ਮਤਲਬ ਪਤਲਾ ਥੋੜਾ ਦਰਦਰਾ ਜਿਹਾ ਰੱਖਣਾ ਹਲਕਾ ਜਹਾ ਹਮ ਹਲਕਾ ਜਿਹਾ ਫੇਰ ਉਸ ਤੋਂ ਬਾਅਦ ਚੋਂ ਮਤਲਬ ਜਦੋਂ ਉਹ ਕਰ ਲਿਆ ਪੇਸਟ ਬਣਾ ਲਿਆ ਫੇਰ ਉਹਦੇ ਵਿੱਚ ਨਾ ਥੋੜੀ ਮਤਲਬ ਉਹ ਪਾ ਲੈਂਣੀ ਹੁੰਦੀ ਆ ਆਪਣਾ ਹਹ ਕੀ ਕਹਿੰਦੇ ਹੁੰਦੇ ਆ ਉਹ ਅਹ ਥੋੜਾ ਹਲਕਾ ਜਿਹਾ ਆਪਣੇ ਟੇਸਟ ਦੇ ਹਿਸਾਬ ਨਾਲ ਨਮਕ ਪਾ ਲਿਆ
ਅੱਛਾ ਜੀ
ਹਾਂ ਤੇ ਅ ਹਾਂ ਫੇਰ ਉਹਦੇ ਵਿੱਚ ਜੇ ਤਾਂ ਤੁਹਾਨੂੰ ਲੱਗਦਾ ਵੀ ਪਾਣੀ ਦੀ ਲੋੜ ਹੈਗੀ ਹੈ ਪਾ ਲੋ ਜੇ ਨਹੀਂ ਲੱਗਦੀ ਪੇਸਟ ਜੇ ਮਤਲਬ ਜੇ ਥੋੜਾ ਜਿਹਾ ਤੁਹਾਨੂੰ ਲੱਗਦਾ ਦਾ ਵੀ ਜ਼ਿਆਦਾ ਮੋਟਾ ਵੇਸਟ ਪਾਾਲੋ ਥੋੜਾ ਨੋਰਮਲ ਜਿ ਹੀ ਰੱਖਣਾ ਹਾਂ ਜੇ ਲੱਗਦਾ ਤੁਹਾਨੂੰ ਵੀ ਲੋੜ ਹੈਗੀ ਆ ਪਾਣੀ ਦੀ ਪਾਾਲਓ ਨਹੀਂ ਤਾਂ ਥੋੜਾ ਉਹ ਰੱਖੋ ਵੀ ਐਵੇਂ ਵੀ ਭੱਲੇ ਬਣ ਵੀ ਜਾਣ ਹੱਥ ਚ ਵੀ ਆੜ ਚ ਜ਼ਿਆਦਾ ਪਾਣੀ ਕਰ ਲਉਗੇ ਹੱਥ ਵੀ ਨੀ ਨਹਾਣੇ ਹੈਗੇ ਹਾਂ ਵੀ ਹੱਥ ਦੇ ਵਿੱਚ ਆਏਂ ਥੋੜਾ ਆਗੇ ਫਿਰ ਆਏ ਬੜੀ ਜਿਵੇਂ ਬੜੀਆਂ ਟੁੱਕਦੇ ਆ ਉਵੇਂ ਉਵੇਂ ਉਹ ਪਾਉਣੇ ਆ ਨਾ ਫਿਰ ਭੱਲੇ ਵੀ ਠੀਕ ਹੈ ਹਾਂਜੀ ਉਹਦੇ ਵਿੱਚ ਥੋੜੇ ਜਿਹੀ ਮਤਲਬ ਸਪੈਸ਼ਲ ਇੰਗ ਕਹਿੰਦਾ ਵੀ ਇਹ ਹਿੰਗ ਪਾ ਲਓ ਥੋੜੀ ਜਿਹੀ ਹਿੰਗ ਪਾਓ ਉਹਦੇ ਨਾ ਹਿੰਗ ਨਾਲ ਟੇਸਟ ਬਹੁਤ ਵਧੀਆ ਆਉਂਦਾ ਪੱਲਿਆਂ ਦਾ ਥੋੜੀ ਹਿੰਗ ਤੁਹਾਨੂੰ ਦੇ ਵਿੱਚ ਜਿਵੇਂ ਇੱਕ ਚੁਟਕੀ ਹਿੰਗ ਦੀ ਪਾ ਲਓ ਬਸ ਬਹੁਤ ਹ ਜਿਵੇਂ ਦੋ ਕੌਲੀ ਪਾਦੀਆਂ ਨੇ ਇੱਕ ਕਾਲੀ ਉਹਦੀ ਇੱਕ ਕੋਲੀ ਉਹਦੀ ਹਾਂ ਉਹ ਮੈਂ ਤੋਂ ਵੀ ਚੰਗੀ ਹੁੰਦੀ ਆ ਨਾ ਬੈ ਨੀ ਹੁੰਦੀ ਉਹਦੇ ਨਾਲ ਹਮ ਹਮ ਹਮ ਬਸ ਫੇਰ ਉਹਨੂੰ ਕੜਾਹੀ ਚ ਗਰਮ ਤੇਲ ਕਰੋ ਫ ਉਹਦੇ ਵਿੱਚ ਉਹਨਾ ਨੂੰ ਪਾ ਕੇ ਮੇਰੇ ਆਂਟੀ ਤਾਂ ਚਮਚ ਨਾਲ ਪਾਈ ਜਾਂਦੇ ਹੁੰਦੇ ਨਾਲ ਇੱਕ ਪਾਣੀ ਦੀ ਕੌਲੀ ਰੱਖ ਲੈਂਦੇ ਸੀ ਚਮਚ ਵਿੱਚ ਧੋ ਧੋ ਕੇਏਂ ਪਾਈ ਜਾਂਦੇ ਸੀ ਉਹ ਚਾਹੇ ਹੱਥ ਨਾਲ ਵੀ ਪਾਲੋ ਮੈਂ ਚਮਚ ਨਾਲ ਹੀ ਪਾਉਂਦੀ ਹੁੰਦੀ ਆ ਚਮਚ ਨਾਲ ਆਪ ਗਿਆਏ ਬ ਉਹਨੂੰ ਬਸ ਉੱਥੇ ਫਰਾਈ ਕਰਲੋ ਜਿਵੇਂ ਆਪਾਂ ਗੁਲਗੁਲੇ ਕਰਦੇ ਹਾਂ ਜਿਵੇਂ ਆਪਾਂ ਗੁਲਗੁਲੇ ਬਣਾਦੇ ਆਾਂ ਉਵੇਂ ਹੀ ਹੋ ਜਾਂਦੇ ਆ ਗੁਲਗਲੇ ਕਰਕੇ ਪੇਸਟ ਰੱਖਣਾ ਹੁੰਦਾ ਉਹ ਦਾ ਜਿਵੇਂ ਗੁਲਗਲਿਆਂ ਦਾ ਰੱਖਦੇ ਹਮ ਬਸ ਫੇਰ ਉਹ ਬਹੁਤ ਸੋਹਣੇ ਫੁੱਲ ਫੁੱਲ ਕੇ ਐਡੇ ਬੜੇ ਹੋ ਹੋ ਗ ਆ ਜਾਂਦੇ ਆ ਬਾਹਰ ਉਹਨਾ ਨੂੰ ਨਾ ਥੋੜੇ ਗੋਲਡਨ ਬਰਾਊਨ ਜ ਕਲਰ ਤੇ ਭੁਨਣਾ ਹ ਵੀ ਬਹੁਤ ਜ਼ਿਆਦਾ ਸਾੜਨੇ ਵੀ ਨੀ ਹੈਗੇ ਉਹਨਾ ਨੂੰ ਟਾਈਮ ਲੱਗਦਾ ਵੈਸੇ ਦਾਲਾਂ ਹੁੰਦੀਆਂ ਨੇ ਨਾ ਦਾਲਾਂ ਨੂੰ ਭੁੰਨ ਨੂੰ ਟਾਈਮ ਲਗ ਪੱਲਿਆਂ ਨੂੰ ਕਾਫੀ ਟਾਈਮ ਲੱਗ ਜਾਂਦੇ ਹਮ ਦਾਲਾਂ ਹੁੰਦੀਆਂ ਨੇ ਨਾ ਫਿਰ ਟਾਈਮ ਲੱਗ ਜਾਂਦਾ ਥੋੜਾ
ਕੇ ਠੀਕ ਹੈ
ਹਮ ਬਸ ਫੇਰ ਉਸ ਤੋਂ ਬਾਅਦ ਉਹਨਾਂ ਨੂੰ ਕੱਢ ਲਓ ਦੇਖੋ ਪੱਲੇ ਤਾਂ ਹੋ ਗਏ ਤਿਆਰ ਹਨਾ ਫ਼ੇਰ ਅਸੀਂ ਦੋ ਤਰ੍ਹਾਂ ਦੀ ਚਟਨੀ ਬਣਾਦੇ ਇੱਕ ਤਾਂ ਹਰੀ ਚਟਨੀ ਜਿਹੜੀ ਧਨੀਏ ਪੁਦੀਨੇ ਦੀ ਬਣਾਉਦੇ ਉਹ ਬਣਾਉਂਦੇ ਹੁੰਦੇ ਅਸੀਂ ਥੋੜੀ ਕਰਾਰੀ ਜਿਹੀ ਕਰਕੇ ਇੱਕ ਜਿਹੜੀ ਮਿੱਠੀ ਜ
ਮਿੱਠੀ ਹਾਂ ਮੈਨੂੰ ਨਾ ਮਿੱਠੀ ਬੜੀ ਪਸੰਦ ਹੈ ਜਿਵੇਂ ਜੀਰਾ ਤੇਰਾ ਹਿੰਗ ਦਾ
ਹਾਂ ਹਾਂ ਉਹ ਤਾਂ ਮੈਂ ਤੁਹਾਨੂੰ ਦੱਸਦੀ ਹ ਉਹ ਤੁਹਾਨੂੰ ਦੱਸਦੀ ਆ ਪਹਿਲਾਂ ਨਾ ਉਹ ਕਰ ਲ ਮੈਂ ਤਵੇ ਤੇ ਜੀਰਾ ਭੁੰਨ ਲੈਂਦੀ ਹਾਂ ਖਾਸਾ ਦੋ ਤਿੰਨ ਚਮਚ ਜੀਰਾ ਭੁੰਨ ਲਿਆ ਫੇਰ ਉਹ ਜੀਰੇ ਨੂੰ ਨਾ ਹਾਂਜੀ ਹਾਂਜੀ ਜੀਰਾ ਜੀਰੇ ਦਾ ਬਹੁਤ ਸੋਹਣਾ ਟੇਸਟ ਆਉਂਦਾ ਉਹਦੇ ਵਿੱਚ ਜੀਰਾ ਸਪੈਸ਼ਲ ਹੁੰਦਾ ਉਹਦੇ ਵਿੱਚ ਫੇਰ ਉਹ ਜੀਏ ਨੂੰ ਨਾ ਤਵੇ ਦੇ ਨਾਲ ਪੀਸ ਲੈਂਦੇ ਹਾਂ ਜਾਂ ਫੇਰ ਜ ਤਾਂ ਚੱਕਲੇ ਦੇ ਪੀਸ ਪਲੇਰ ਜਾਂ ਫਿਰ ਉਹਨੂੰ ਸ਼ੈਲਫ ਤੇ ਰੱਖ ਬੇਲਣ ਨਾਲ ਪੀਸ ਲੈਂਦੇ ਆਾਂ ਉਹਨ ਜੀਰੇ ਨੂੰ ਥੋੜਾ ਦਰਦ ਰ ਜਹਾ ਕਰ ਲਓ ਜੀਰਾ ਵੀ ਬਹੁਤ ਆਪਾਂ ਆਏਂ ਤਾਂ ਆਪਾਂ ਜੀਰਾ ਮਸਾਲਾ ਪਾ ਸਕਦੇ ਹਾਂ ਜੀਰਾ ਪਾਊਡਰ ਪਾ ਸਕਦੇ ਹਾਂ ਜੀਰਾ
ਜੋ ਫਲੇਵਰ ਹਾਂ ਜੋ ਫਲੇਵਰ ਤਵੇ ਤੇ ਭੁੰਨ ਕੇ ਆਉਂਦਾ ਨਾ ਦਹੀਂ ਦੇ ਵਿੱਚ ਵੀ ਹਾਂ ਉਹਦਾ ਫਲੇਵਰ ਬੜਾ ਅੱਛਾ ਹੁੰਦਾ ਰਾਈ ਬੜਾ
ਹਾਂ ਰਾਇਤੇ ਚ ਵੀ ਵਧੀਆ ਹੁੰਦਾ ਨਾ ਪਾਉਂਦੇ ਹੁੰਦੇ ਆ ਰਾਇਤੇ ਚ ਵੀ
ਤੇਜ
ਸਹੀ ਗੱਲ ਹੈ ਹਮ ਅੱਛਾ ਫੇਰ ਦੇਖੋ ਉਸ ਤੋਂ ਬਾਅਦ ਮੈਂ ਤਾਂ ਥੋੜਾ ਮੈਂ ਤਾਂ ਭੁੰਨ ਕੇ ਰੱਖ ਲੈਦੀ ਹੁੰਦੀ ਹਾਂ ਡੱਬੀ ਦੇ ਵਿੱਚ ਐਵੇਂ ਹੀ ਭੁੰਨ ਕੇ ਥੋੜਾ ਪੀਸ ਕਿਵੇਂ ਤਾਂ ਰੱਖ ਲੈਂਨੀ ਹੁੰਦੀ ਆ ਡੱਬੀ ਦੇ ਵੀ ਦੂਜੀ ਦਾ ਹਮ ਫੇਰ ਦੇਖੋ ਉਸ ਤੋਂ ਬਾਅਦ ਕੀ ਕਰਨਾ ਮਤਲਬ ਆਪਾਂ ਗੁੜ ਲੈਣਾ ਹੈ ਗੁੜ ਲੈ ਲਿਆ ਗੁੜ ਨੂੰ ਨਾ ਫੇਿਰ ਮਤਲਬ ਥੋੜੇ ਪਾਣੀ ਦੇ ਵਿੱਚ ਚ ਉਹ ਕਰਿਆ ਗੁੜ ਪਾ ਕੇਕ ਉਹ ਨਹੀਂ ਉਹਨੂੰ ਫੇਿਰ ਤੇ ਉਬਾਲਣਾ ਗੁੜ ਨੂੰ ਚਾਹੇ ਸ਼ੱਕਰ ਲੈ ਲਓ ਜੇ ਸ਼ੱਕਰ ਨਹੀਂ ਵੈਸੇ ਗੁੜ ਦਾ ਜ਼ਿਆਦਾ ਵਧੀਆ ਬਣਦਾ ਹਾਂ ਜੇ ਚੱਕਰ ਲੈਣੀ ਤਾਂ ਸ਼ੱਕਰ ਦੀ ਲੈ ਲਓ ਸ਼ੱਕਰ ਦੀ ਚਟਨੀ ਬਣ ਜਾਂਦੀ ਹੁੰਦੀ ਹੈ ਗੁੜ ਦੀ ਵੀ ਬਣ ਜਾਂਦੀ ਹੈ ਮੇਰੇ ਕੋਲ ਤਾਂ ਜੋ ਹੁੰਦਾ ਮੈਂ ਪਾ ਲੈਂਦੀ ਹਾਂ ਪਰ ਗੁੜ ਦੀ ਜ਼ਿਆਦਾ ਟੇਸਟ ਹੀ ਬਣਦੀ ਹੈ ਮੈਂ ਤੁਹਾਨੂੰ ਦੱਸਿਆ ਫੇਿਰ ਉਹਨੂੰ ਪਾਣੀ ਦੇ ਵਿੱਚ ਕਰਕੇ ਨਾ ਬਸ ਫੇਿਰ ਉਹਨੂੰ ਹਿਲਾਈ ਜਾਓ ਹਿਲਾਈ ਜਾਓ ਠੀਕ ਹੈ ਫੇਰ ਉਹਦੇ ਵਿੱਚ ਨਮਕ ਪਾਓ ਆਪਾਂ ਜੀਰਾ ਭੁੰਨਿਆ ਹੈਇ ਥੋੜਾ ਨਮਕ ਪਾਓ ਜੀਰਾ ਪਾਓ ਤੇ ਲਾਲ ਮਿਰਚ ਪਾਓ ਹਾਂ ਉਹਨੂੰ ਚਲਾਈ ਜਾਓ ਚਲਾਈ ਜਾਓ ਚਟਨੀ ਨੂੰ ਹਮ ਉਹਦੇ ਆਪੇ ਇੱਕ ਲਾਰ ਜ ਹੀ ਬਣਜੂਗੀ ਚਟਨੀ ਨਾ ਫੇਰ ਉਹ ਚਟਨੀ ਪੂਰੀ ਬਣ ਜਾਂਦੀ ਹੈ ਹਾਂ ਮੈਂ ਤੁਹਾਨੂੰ ਦੱਸਦੀ ਆ ਗੁੜ ਤੁਸੀਂ ਕਿੰਨਾ ਕੁ ਰੱਖਣਾ ਹੈ ਠੀਕ ਹੈ ਗੁੜ ਤੁਹਾਡੀ ਮਰਜ਼ੀ ਇਹ ਵੀ ਤੁਸੀਂ ਜੇ ਜ਼ਿਆਦਾ ਗਾੜੀ ਚੱਟਣੀ ਕਰਨੀ ਹੈ ਤਾਂ ਫੇਿਰ ਗੁੜ ਥੋੜਾ ਜ਼ਿਆਦਾ ਬਣਾ
ਅੱਛਾ ਹਾਂ ਥੋੜੀ ਥੋੜ੍ਹੀ ਜਿਹੀ ਥੋੜੀ ਥੋੜ੍ਹੀ ਜਿਹੀ ਹੋਵੇ ਨਾ ਠੀਕ ਜਿ
ਹਾਂ ਠੀਕ ਜੀ ਹੋ ਹਾਂ ਹਾਂ ਫੇਰ ਉਹ ਤੁਸੀਂ ਆਪਣੀ ਮਰਜ਼ੀ ਨਾਲ ਪਾਉਣਾ ਬਸ ਉਹਦੇ ਵਿੱਚ ਜੀਰਾ ਪਾਉਣਾ ਲਾਲ ਮਿਰਚ ਮਿਰਚ ਪਾਣੀ ਏ ਤੇ ਮਤਲਬ ਥੋੜਾ ਹਲਕਾ ਜਿਹਾ ਨਮਕ ਪੈ ਲੈਣਾ ਉਹ ਬਹੁਤ ਟੇਸਟੀ ਚਟਣੀ ਬਣਦੀ ਉਹ ਬਹੁਤ ਵਧੀਆ ਹੁੰਦੀ ਆ। ਹੂੰ ਹੂੰ
ਤੇ ਹਰੀ, ਅੱਛਾ, ਹਾਂ ਉਹੀ ਨਾ ਮੈਨੂੰ ਥੋੜੇ ਜਿਹੇ ਨਾ ਝੰਜਟ ਜਾ ਲੱਗਣ ਲੱਗ ਜਾਂਦਾ। ਇਹ ਵੀ ਹਾਂ ਵੀ
ਹੂੰ ਨਹੀਂ ਮੈਂ ਮੈਂ ਤਾਂ ਮੈਂ ਤਾਂ ਪਤਾ ਮੇਰੇ ਘਰ ਨਾ ਦਾਖਾ ਮਗਜ ਹਮੇਸ਼ਾ ਪਏ ਹੁੰਦੇ ਡਰਾਈ ਫਰੂਟ ਪਏ ਹੀ ਹੁੰਦਾ ਆਪਣੇ ਹੋਰ ਮੈਂ ਤਾਂ ਦਾਖਾ ਦੇ ਮਗਜ ਵੀ ਪਾ ਲਵਾਂ ਜਿਵੇਂ
ਅੱਛਾ, ਹਾਂਜੀ, ਹਾਂਜੀ, ਹਾਂਜੀ ਉਹ ਬੜੀ ਉਹ ਯਾਦ ਹੈ ਪਹਿਲਾਂ ਪਕੌੜਿਆਂ ਨਾਲ ਮਿਲਦੀ ਹੁੰਦੀ ਸੀ, ਹੁਣ ਤਾਂ ਅੱਜ-ਕੱਲ੍ਹ ਦੂਜੀਆਂ ਰੱਖਣ ਲੱਗ ਗਏ ਆ। ਵਿਆਵਾਂ ਚ ਪਕੌੜੇ, ਬਹੁਤ ਵਧੀਆ ਸਾਡੇ ਇੱਥੇ ਇੱਕ ਪਕੌੜਿਆਂ ਵਾਲਾ ਉਹ ਦਿੰਦਾ ਨਾ ਅਸੀਂ ਲਿਆ ਕੇ ਈ ਵੈਸੇ ਘਰ ਰੱਖ ਰੱਖ ਲੈਨੇ ਆ।
ਹੂੰ ਉਹ ਤੋਂ ਬਾਅਦ 'ਚ ਹਾਂ ਮੈਂ ਤੁਹਾਨੂੰ ਜਿਹੜਾ ਦਹੀਂ ਹੁੰਦਾ ਭੱਲਿਆਂ ਦਾ ਨਾ ਦਹੀਂ ਹਮੇਸ਼ਾ ਸਿੱਧੇ ਦਹੀਂ 'ਚ ਨੀ ਆਪਾਂ ਭੱਲੇ ਭਿਉਣੇ ਹੁੰਦੇ। ਦਹੀਂ ਲਈ ਕਰਨਾ ਹੁੰਦਾ ਪਾਉਣੇ ਦੇ ਜਿਹੜਾ ਆਪਾਂ ਦਹੀਂ ਘਰ ਜਮਾਇਆ ਹੁੰ ਦਾ ਉਹਨੂੰ ਪਾਉਣੇ ਦੇ ਵਿੱਚ ਪਾ ਲੋੋ। ਉਹਨੂੰ ਪਾ ਕੇ ਲਟਕਾ ਦੋ ਟੂਟੀ ਦੇ ਉੱਪਰ ਲਟਕਾ ਦਿੰਨੀ ਹਾਂ ਮੈਂ ਤਾਂ ਉੱਪਰੋਂ ਮੂੰਹ ਬੰਨ ਕੇ ਨਾ ਉਹਦਾ ਕਿਸੇ ਉਹਦੇ ਨਾਲ ਮਤਲਬ ਨਲ਼ਕੇ ਨਾ, ਫਿਰ ਉਹਨੂੰ ਲਟਕਾ ਦਿੰਨੀ ਆ। ਫੇਰ ਉਸ ਤੋਂ ਬਾਅਦ ਕੀ ਹੁੰਦਾ ਉਹਦਾ ਪਾਣੀ ਸਾਰਾ ਨਿਕਲ ਜਾਂਦਾ ਦਹੀਂ ਦਾ, ਉਹ ਪਨੀਰ ਦੀ ਤਰ੍ਹਾਂ ਹੀ ਬਣ ਜਾਂਦਾ ਇੱਕ ਤਰ੍ਹਾਂ ਨਾਲ ਦਹੀਂ ਫੇਰ ਉਹ ਦਹੀਂ ਦੇ ਵਿੱਚ ਨਾ ਹੋਰ ਦੁੱਧ ਪਾ ਕੇ ਉਹਨੂੰ
ਅੱਛਾ ਇਹ ਅੱਛਾ ਕਰਕੇ ਫੇਰ ਦੁਬਾਰਾ
ਹਾਂ ਦੁਬਾਰਾ ਫੇਰ ਥੋੜ੍ਹਾ ਉਹਦੇ ਵਿੱਚ ਦੁੱਧ ਮਿਕਸ ਕਰੋ ਮਾੜਾ-ਮੋਟਾ ਪਾਣੀ ਵੀ ਪਾ ਸਕਦੇ ਵੈਸੇ ਮੈਂ ਤਾ ਦੁੱਧ ਪਾਨੀ ਹੁੰਨੀ ਮਿੱਠਾ ਹੋ ਜਾਂਦਾ ਦਹੀਂ ਬਹੁਤ। ਉਹਦੇ ਵਿੱਚ ਥੋੜ੍ਹਾ ਜਾ ਇੱਕ ਚਮਚ ਚੀਨੀ ਦਾ ਪਾਓ ਫਿਰ ਦਹੀਂ ਦੇ ਵਿੱਚ ਇੱਕ-ਦੋ ਚਮਚ, ਕਿਉਂਕਿ ਦਹੀਂ ਭੱਲਿਆਂ ਦਹੀਂ ਭੱਲਿਆਂ ਦਾ ਜਿਹੜਾ ਦਹੀਂ ਹੁੰਦਾ ਹਮੇਸ਼ਾ ਮਿੱਠਾ ਹੁੰਦਾ ਉਹ, ਬਸ ਫੇਰ ਉਹਨਾ ਨੂੰ ਉਹਦੇ ਵਿੱਚ ਭਲਿਆ ਨੂੰ ਉਹਦੇ ਵਿੱਚ ਲਵੇੜ-ਲਵੇੜ ਕੇ ਨਾ ਫ਼ਿਰ ਪਲੇਟ ਵਿੱਚ ਰੱਖੋ ਤੇ
ਅੱਛਾ ਵਾਹ-ਵਾਹ ਮੇਰਾ ਤਾਂ ਹੁਣੇ ਹੀ ਸੁਣ ਕੇ ਸੱਚੀ ਕਹਿ ਰਹੀ ਆ ਮੂੰਹ ਚ ਪਾਣੀ ਆ ਗਿਆ।
ਹਾਂ, ਨਹੀਂ ਤੁਸੀਂ ਟਰਾਈ ਕਰਕੇ ਦੇਖਿਓ ਬਹੁਤ ਟੇਸਟੀ ਬਣਦੇ ਆ। ਹਾਂ ਗਰਮੀਆਂ 'ਚ ਨਾ ਸਾਡੇ ਘਰ ਤਿੰਨ-ਚਾਰ ਵਾਰ ਭੱਲੇ ਬਣਦੇ ਹੀ ਬਣਦੇ ਨੇ। ਸਵਾਦ ਬਣਦੀ, ਬਣਦੀ ਹੈ ਜਿਹੜੇ ਤੁਸੀ ਉਹਦੇ ਨਾਲ ਦਹੀਂ ਨਾਲ ਖਾ ਲੇ। ਖਾ ਲੇ, ਨਹੀਂ ਤਾਂ ਮੇਰੇ ਬੱਚੇ ਤਾ ਵੈਸੇ ਹੀ ਜਿਹੜਾ ਆਮ-
ਹੈਨਾ ਹਾਂ-ਹਾਂ, ਉਹਦੇ ਕਾਰਨ ਮੈਨੂੰ ਨਾ ਪਤਾ ਨੀ ਮੈਨੂੰ ਨਾ ਮਿੱਠੀ ਦਹੀਂ ਤੇ ਚਟਨੀ ਨਾ ਬੜੀ ਪਸੰਦ ਹੈ। ਇਹ ਗੁੜ ਵਾਲੀ, ਇਹ ਮਤਲਬ ਜ਼ਿਆਦਾ ਹੋਵੇ ਦਹੀਂ ਚ ਨਾ ਮੈਨੂੰ ਤਾਂ ਮੈਨੂੰ ਬਹੁਤ ਪਸੰਦ ਹੈ ਠੀਕ ਹੈ, ਠੀਕ ਹੈ ਫੇਰ ਮੈਨੂੰ ਅਗਲੀ ਰੈਸਪੀ ਵੀ ਤੁਸੀਂ ਦੱਸੋ ਤੇ ਉਹ ਤੁਹਾਡੀ ਜਿਹੜੀ ਫੇਵਰੇਟ ਹੈ, ਤੁਸੀਂ ਹੋਰ ਵੀ, ਹੋਰ ਵੀ ਬਹੁਤ ਕੁਛ ਬਣਾਉਂਦੇ ਹੋ ਨਾ ਠੀਕ ਹੈ, ਠੀਕ ਹੈ ਮੈਂ ਤੁਹਾਨੂੰ ਦੱਸਾਂਗੀ ਠੀਕ ਹੈ, ਠੀਕ ਹੈ ਜੀ ਓਕੇ ਜੀ ਥੈਂਕ ਯੂ। ਸਤਿ ਸ੍ਰੀ ਅਕਾਲ।